ਹੈਲੋ।
ਹੈਲੋ, ਹਾਂਜੀ,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 ਹਾਂਜੀ, ਬਿਲਕੁਲ ਠੀਕ ਹੈ ਜੀ। ਤੁਸੀਂ ਸੁਨਾਓ, ਤੁਹਾਡੇ ਘਰ ਸਾਰੇ ਠੀਕ ਹੈ?
ਹਾਂਜੀ ਵਦੀਆ ਜੀ, ਸਾਡੇ ਘਰ ਵਦੀਆ ਸਾਰੇ।
ਹਾਂ ਚਲੋ, ਪਰਮਾਤਮਾ ਸੁੱਖ ਸ਼ਾਂਤੀ ਰੱਖੇ ਸਾਰੇ ਪਾਸੇ। ਹੋਰ ਤੁਹਾਡਾ ਕੰਮ-ਕਾਜ ਠੀਕ, ਕੰਮ-ਕਾਜ ਠੀਕ ਚੱਲ ਰਿਹਾ ਜੀ। ਬਸ ਠੀਕ ਹੈ, ਕੰਮ ਦਾ ਏ ਐ, ਬਿ ਜੇ ਆਪਾਂ ਟਾਈਮ ਦੇ ਹਿਸਾਬ ਨਾਲ, ਸਦੀਆ-ਵਦੀਆ ਮੈਨੇਜ ਕਰ ਲਈਏ ਕੰਮ। ਤਾਂ ਕੰਮ ਉਸ ਦਿਨ ਵਦੀਆ ਹੋ ਜਾਂਦਾ ਹੈ। ਜਿੱਦਾਂ ਬਿਨਾਂ ਮੈਨੇਜਮੈਂਟ ਤੋਂ ਜਾ ਜਿ ਦਿਨ ਬਿਨਾਂ ਮੈਨੇਜਮੈਂਟ ਤੋਂ ਚੱਲਾਂਗੇ ਓਦਣ ਕੰਮ ਥੋੜ੍ਹਾ ਜਿਆ ਗੜਬੜ ਹੋ ਜਾਂਦਾ ਹੈ। ਇੱਧਰ ਜਿੰਨਾ ਆਪਾਂ-ਆਪਾਂ ਜਿੰਨਾ ਆਪਾਂ ਮੈਨੇਜ ਕਰ ਲਈਏ, ਵੀ ਹੁਣ ਏਨ-ਇੰਨਾ ਕੰਮ ਅਸੀਂ ਟਾਈਮ ਨੂੰ ਮੈਨੇਜ ਕਰ ਲਈਏ, ਵੀ ਇਨੇ ਟਾਇਮ ਤੇ ਅਸੀਂ ਕੰਮ ਕਰਨਾ ਐ। ਕਰਨਾ ਹੀ ਕਰਨਾ ਐ, ਕੁੱਝ ਆਪਾਂ ਆਪਦੇ ਆਪ ਚ ਮਨ ਵਿੱਚੀ ਇੱਕ ਟਾਰਗੇਟ ਰੱਖ ਲਈਏ ਨਾ, ਵੀ ਅਸੀਂ ਇਹ-ਇਹ ਕੰਮ ਕਰਨਾ ਐ, ਕਰਨਾ ਐ। ਤਾਂ ਉਸ ਟਾਈਮ ਦੇ ਹਿਸਾਬ ਨਾਲ ਇੱਕ ਤਾਂ ਸਾਡੇ ਮਤਲਬ ਕਿ ਦਿਮਾਗ ਜ਼ਿਆਦਾ ਚੱਲਣ ਲੱਗ ਜਾਂਦਾ। ਸਾਡੀ ਸਪੀਡ ਜਾ ਸਾਡੀ ਸਪੀਡ ਵੀ ਜ਼ਿਆਦਾ ਵੱਧ ਜਾਂਦੀ ਹੈ। ਕਿਉਂਕਿ ਟਾਈਮ ਵੱਲ ਧਿਆਨ ਹੁੰਦਾ ਵੀ ਅਸੀਂ ਇਨੇ ਟਾਈਮ ਵਿੱਚ ਖਤਮ ਤੇ ਕੰਮ ਹੁੰਦਾ ਵੀ ਸਹੀ ਹੈ ਤੇ ਆਪਣਾ ਹਾਂ ਤੇ ਆਪਣਾ ਟਾਈਮ ਬਚ ਵੀ ਜਾਂਦਾ
ਉਹ ਤੇ ਹੈਈ ਏ ਟਾਈਮ ਦੀ ਕਦਰ ਕਰਨੀ ਪੈਂਦੀ ਏ।
ਹਾਂ ਟਾਈਮ ਟਾਈਮ ਦੀ ਕਦਰ ਕਰਨੀ ਈਵਨ ਤੁਸੀਂ ਇਹ ਦੇਖੋ ਨਾ ਆਪਾਂ ਵੀ ਹੁਣ ਜੇ ਬੱਚੇ ਸਕੂਲ ਜਾਂਦੇ ਐ ਸਾਰੇ ਜੋਬ ਤੇ ਜਾਂਦੇ ਐ ਕੰਮ ਤੇ ਕੋਈ ਜਾਂਦੇ ਦੁਕਾਨਾਂ ਵਾਲੇ ਦੁਕਾਨਾਂ ਤੇ ਜਾਂਦੇ ਐ ਤਾਂ ਉਹ ਇੱਕ ਟਾਈਮ ਨੂੰ ਰੱਖ ਕੇ ਚੱਲਦੇ ਆ ਨਾ ਕਿ ਇਸ ਟਾਈਮ ਤੇ ਅਸੀਂ ਹਾਂ ਇਸ ਟਾਈਮ ਤੇ ਅਸੀਂ ਜਾਂਦੇ ਜੇ ਦੁਕਾਨਾਂ ਦੇ ਟਾਈਮ ਖੁੱਲਣ ਦਾ ਟਾਈਮ ਨੌ ਵਜੇ ਹੈ ਸਕੂਲਾਂ ਦਾ ਟਾਈਮ ਖੁੱਲਣ ਦਾ ਸੱਤ ਵਜੇ ਹੈ ਤੇ ਜੇ ਉਹ ਦਸ ਮਿੰਟ ਵੀ ਪੰਜ ਮਿੰਟ ਵੀ ਲੇਟ ਹੋਣਗੇ ਤਾਂ ਨੁਕਸਾਨ ਕਿਹਦਾ ਹੋਏਗਾ
ਸਹੀ ਗੱਲ ਹੈ ਜੀ ਆਪਣਾ ਹੀ ਨੁਕਸਾਨ ਜੀ
ਆਪ ਆਪਣਾ ਹੀ ਨੁਕਸਾਨ ਹੋਏਗਾ ਏ ਕਿ ਹਰ ਕੰਮ ਦੇ ਵਿੱਚ ਆਪਾਂ ਨੂੰ ਟਾਈਮ ਨੂੰ ਜ਼ਰੂਰ, ਸਮੇਂ ਨੂੰ ਜ਼ਰੂਰ ਮੁ ਦੇਣਾ ਚਾਹੀਦਾ ਵੀ ਆਪਾਂ ਉਹ ਅੱਗੇ ਰੱਖਣਾ ਚਾਹੀਦਾ, ਕਦਰ ਕਰਨੀ ਚਾਹੀ ਕਦਰ ਕਰਨੀ ਚਾਹੀਦੀ ਆ ਵੀ ਹਾਂ, ਸਮੇਂ ਦੀ ਕਦਰ ਆ ਤੇ ਆਪਣੀ ਲਾਈਫ ਵੀ ਇੱਕ ਤਰ੍ਹਾਂ ਦਾ ਇੱਕ ਆਪਾਂ ਨੂੰ ਸੇਧ-ਸੇਧ ਮਿਲ ਜਾਂਦੀ ਆ। ਆਪਣੀ ਲਾਈਫ ਨੂੰ ਜ਼ਿੰਦਗੀ ਨੂੰ ਸੇਧ ਮਿਲ ਜਾਂਦੀ ਆ ਬਈ ਆ ਸਹੀ ਹਾਂ ਸਮਾਂ ਸਾਡੀ ਨੀ ਕਦਰ ਕਰੂਗਾ ਬਿਲਕੁਲ ਸਹੀ ਆ, ਹਾਂ ਵੀ ਸਮੇਂ ਦੀ ਕਦਰ ਕਰਨੀ ਬਹੁਤ ਜ਼ਰੂਰੀ ਆ, ਸਮੇਂ ਨੂੰ ਉਹਦਾ ਇੱਕ-ਇੱਕ ਹੁੰਦਾ ਸਿਸਟਮ ਹੁੰਦਾ ਵੀ ਅਸੀਂ ਇਸ ਸਿਸਟਮ ਦੇ ਹਿਸਾਬ ਨਾਲ ਚੱਲਣਾ, ਆਪਣੇ ਆਪਣੇ ਫ਼ੈਸਲੇ ਕਰਨੇ ਆ ਅਸੀਂ ਤੇ ਸਮੇਂ ਦੇ ਆਪਾਂ ਕਿਤੇ ਵੀ ਜਾਣਾ ਹੋਵੇ ਹੁਣ ਸਗੋਂ ਗੱਡੀਆਂ ਵੀ ਐ। ਗੱਡੀਆਂ ਵੀ ਨਿਰਧਾਰਤ ਟਾਈਮ ਤੇ ਚੱਲਦੀਆਂ, ਐਨੇ ਵਜੇ ਚੱਲੂਗੀ ਜੇ ਲੇਟ ਹੋਜੂਗੀ ਤੇ ਖਰਾਬ ਕੌਣ ਹੋਊਗਾ ਸਵਾਰੀਆਂ।
ਸਹੀ ਗੱਲ ਐ ਜੀ, ਓਹੀ ਗੱਲ ਐ ਜੀ।
ਬੱਸਾਂ ਦੇ, ਗੱਡੀਆਂ ਦੇ ਸਾਰੇ ਆਪਣੇ ਸਮੇਂ ਦੇ ਹਿਸਾਬ ਨਾਲ ਚੱਲਦੇ ਆ। ਦੁਨੀਆਂ ਖੜੀ, ਹਾਂ ਦੁਨੀਆਂ ਖੜੀ ਸਮੇਂ ਤੇ ਹਾਂ।
ਸਮੇਂ ਅਗਰ ਜਿਵੇਂ ਬੰਦਾ ਥੋੜਾ ਲੇਟ ਹੋ ਜਾਵੇ, ਸਮਾਂ ਦਾ ਜਿਵੇਂ ਕਦਰ ਨੀ ਕਰਦਾ ਨਾ ਕੋਈ। ਫਿਰ ਕੋਈ ਫਾਇਦਾ ਨਹੀਂ ਆ ਉਹਦਾ, ਜਿਵੇਂ ਬੱਸ ਲੇਟ ਆ ਜਾਂਦੀ। ਕਈ ਵਾਰ ਆਪਾਂ ਕਹਿੰਦੇ ਆ ਜੀ ਵੇਖੋ ਟਾਈਮ ਤੇ ਨੀ ਆਈ ਬੱਸ।
ਹਾਂ ਤੇ ਉਹ ਸਾਰੇ ਹੀ ਖ਼ਰਾਬ ਹੋ ਜਾਂਦੇ ਆ ਨਾ ਇੱਕ ਤੇ, ਹਾਂ। ਇੱਕ ਇਗਜ਼ਾਮ ਐ ਜੇ ਇਗਜ਼ਾਮ ਰੱਖਿਆ ਹੋਇਆ ਆਪਾਂ ਇਮਤਿਹਾਨ ਦੇਣ ਜਾਂਦੇ ਆ ਕੰਪੀਟੀਸ਼ਨ ਦੇ ਇਗਜ਼ਾਮ ਵੀ ਹੁੰਦੇ ਆ, ਸਾਰਾ ਕੁੱਛ ਹਨਾ। ਆਪਾਂ ਇਗਜ਼ਾਮ ਦੇਣ ਜਾਣੇ ਆ, ਆਪਾਂ ਜੇ ਸਮੇਂ ਤੋਂ ਥੋੜ੍ਹਾ ਜਹਾ ਲੇਟ ਹੋ ਜਾਈਏ ਤੇ ਆਪਣਾ ਉਹ ਅਸੀਂ ਹੱਥ ਧੋ ਬੈਠਦੇ ਹਾਂ ਉਸ ਕੰਮ ਤੋਂ, ਫੇਰ ਸਾਨੂੰ ਬਾਅਦ ਵਿੱਚ ਬਾਅਦ ਵਿੱਚ ਸਾਨੂੰ ਪਛਤਾਵਾ ਹੁੰਦਾ ਵੀ ਜੇ ਅਸੀਂ ਟਾਈਮ ਤੇ ਪਹੁੰਚ ਜਾਂਦੇ, ਥੋੜ੍ਹਾ ਜਿਹਾ ਪਹਿਲਾਂ ਉੱਠ ਜਾਂਦੇ ਫੇਰ ਅਸੀਂ ਟਾਈਮ ਤੇ ਓ ਦੇਖਦੇ ਵੀ ਟਾ ਗੱਲ ਐ ਵਾ ਵੀ ਟਾਈਮ ਨੇ ਸਾਡਾ ਇੰਤਜ਼ਾਰ ਨਹੀਂ ਕਰਨਾ।
ਹਾਂਜੀ ਸਹੀ ਗੱਲ ਐ ਜੀ, ਟੈਮ ਤੇ ਆਪਣਾ ਹਿਸਾਬ ਨਾਲ ਚੱਲਦਾ ਰਹਿੰਦਾ।
ਟਾਈਮ ਨੇ ਤਾਂ ਆਪਣੇ ਹਿਸਾਬ ਨਾਲ ਚੱਲੀ ਜਾਣਾ, ਪਰ ਅਸੀਂ ਟਾਈਮ ਵੱਲ ਦੇਖ-ਦੇਖ ਕੇ ਅਸੀਂ ਚੱਲਣਾ ਉਹਦੇ ਨਾਲ।
ਹਾਂਜੀ, ਜੇ ਅਸੀਂ ਉਹਦੇ ਹਿਸਾਬ ਨਾਲ ਨਹੀਂ ਚੱਲਾਂਗੇ ਤੇ ਫੇਰ ਜ਼ਿੰਦਗੀ ਨੀ ਅੱਗੇ ਵੱਧੇਗੀ ਜੀ।
ਜ਼ਿੰਦਗੀ ਅੱਗੇ ਵਧੇਗੀ, ਆਪਣੇ ਸਾਰੇ ਕੰਮ ਸਫਲ ਹੋਣਗੇ, ਆਪਾਂ ਅੱਗੇ ਆ ਹਾਂ, ਟਾਈਮ ਦਾ ਟਾਈਮ ਦੀ ਮੈਨੇਜ ਕਰਨੀ ਨਾ ਬਹੁਤ ਜ਼ਿਆਦਾ ਜ਼ਰੂਰੀ।
ਬਹੁਤ ਜ਼ਰੂਰਤ ਐ ਜੀ।
ਹਾਂ ਹਾਂ ਹਾਂ, ਇਹ ਇਹਦੇ ਨਾਲ ਇਹਦੇ ਨਾਲ ਹੀ ਸਾਰੇ ਕੰਮ ਸਿਰੇ ਚੜ ਜਾਂਦੇ।
ਹਾਂਜੀ, ਪਤਾ ਕੀ ਐ ਜੀ ਜੇ ਟਾਈਮ ਦੀ ਕਦਰ ਨੀ ਕਰੋਗੇ ਨਾ ਜੀ, ਫੇਰ ਕੋਈ ਫਾਇਦਾ ਨੀ ਆ ਜੀ। ਟੈਮ ਨਿਕਲ ਜਏਗਾ, ਬੰਦਾ ਫੇਰ ਪਛਤਾਂਦਾ ਰਹਿੰਦਾ ਮੇਰਾ, ਮੈਂ ਪਹਿਲੇ ਏਦਾਂ ਸੀ।
ਹਾਂ ਹਾਂ ਹਾਂ ਸਹੀ ਗੱਲ ਐ, ਪਛਤਾ ਵਾਸਤੇ ਹਾਂ, ਪਛਤਾਣ ਨਾਲੋਂ ਤਾਂ ਬੈਟਰ ਇਹ ਐ ਕਿ ਆਪਣਾ ਟਾਈਮ ਤੇ ਉੱਠੋ, ਟਾਈਮ ਤੇ ਕੰਮ ਕਰੋ, ਤੁਸੀਂ ਦੇਖੋ ਜੇ ਆਪਾਂ ਸਵੇਰੇ ਜਲਦੀ ਉੱਠਦੇ ਆ। ਆਪਾਂ ਇੱਕ ਸਾਰੇ ਟਾਈਮ ਦੇ ਹਿਸਾਬ ਨਾਲ ਨਾ ਆਪਾਂ ਸਾਰੇ ਕੰਮ ਦਾ ਇੱਕ ਨਿਯਮ ਬਣਾ ਲੈਣੇ ਆ। ਵੀ ਜਿਵੇਂ ਸ ਹਾਂ ਰੂਟੀਨ ਬਣ ਜਾਂਦਾ ਜੇ ਆਪਾਂ ਆਪਾਂ ਤੁਸੀਂ ਦੇਖੋ ਸਟਾਰਟਿੰਗ ਤੋਂ ਆਪਣੇ ਕੰਮ ਕਰਨ ਲੱਗ ਜੋ, ਮੈਂ ਐਨੇ ਵਜੇ ਉੱਠਣਾ, ਐਨੇ ਵਜੇ ਉੱਠ ਕਿ ਮੈਂ ਆਪਣਾ ਫਰੈਸ਼ ਹੋ ਕੇ, ਮੈਂ ਆਪਣੇ ਆਹ ਵਾਲੇ ਕੰਮ ਪਹਿਲੇ-ਪਹਿਲੇ ਆਲੇ ਕੰਮ ਜਿਹੜੇ ਆ ਨਿਬੇੜ ਲੈਣੇ ਆ, ਫਰੈਸ਼ ਨਾ ਆਪਣਾ ਨਾਹਾਣਾ, ਧੋਣਾ ਆਪਾਂ ਟਾਈਮ ਦੇਖ ਮੈਂ ਐਨੇ ਵਜੇ ਨਹਾਣ ਜਾਣਾ, ਆਪਣੇ ਘਰਦਿਆਂ ਵਿੱਚ ਵੀ ਆਪਾਂ ਆਪਸ ਵਿੱਚ ਕਹਿ ਦਿੰਨੇ ਆ ਦੱਸ ਤੂੰ ਪਹਿਲਾਂ ਨਹਾਣਾ ਕਿ ਸੌ ਮੈਂ ਓਫਿਸ ਪਹਿਲਾਂ ਜਾਣਾ ਨੀ ਤੇ ਮੈਂ ਪਹਿਲਾਂ ਨਹਾ ਲਵਾ, ਨਈ ਤੇ ਉਹ ਕਿਹਨੂੰ ਦੇਖ ਕੇ, ਆਪਾਂ ਚੱਲਦੇ ਆ, ਉਹ ਆਪਾਂ ਉਹ ਆਪਾਂ ਟਾਈਮ ਨੂੰ ਦੇਖ ਕੇ ਚੱਲਦੇ ਆ ਨਾ, ਜਿਹਨੇ ਜਿਹਨੂੰ ਜਿਹਦੀ ਜ਼ਿਆਦਾ ਜ਼ਰੂਰਤ ਪਹਿਲਾਂ, ਉਹ ਪਹਿਲਾਂ ਕੰਮ ਕਰੂਗਾ ਜਿਹਦੀ ਬਾਅਦ ਚ ਉਹ ਟਾਈਮ ਦੇ ਚੱਲ ਤੇਰੇ ਕੋਲ ਥੋੜਾ ਜਹਾ ਟਾਈਮ ਹੈਗਾ, ਤੂੰ ਇਹ ਕਰ ਲਾ ਗੱਲ ਵਿੱਚ ਟਾਈਮ ਦੀ ਆ ਜਾਂਦੀ ਐ। ਕੀ ਤੁਸੀਂ ਹਾਂ, ਵੀ ਤੁਸੀਂ ਆਪਣੇ ਟਾਈਮ ਦੇ ਮੁਤਾਬਕ ਜੇ ਅਸੀਂ ਟਾਈਮ ਦੇ ਨਾਲ ਉਠਾਗੇ ਤੇ ਟਾਈਮ ਦੇ ਨਾਲ ਆਪਣੀ ਅਗਲੀ ਦਿਨ ਚੜਿਆ ਆਪਣੀ ਚਲਾ ਸਕਦੇ
ਉਹੀ ਗੱਲ ਏ ਜੀ, ਜੇ ਅਸੀਂ ਸਮੇਂ ਦੀ ਕਦਰ ਨਈ ਕਰਾਂਗੇ, ਤੇ ਫੇਰ ਕੋਈ ਫਾਇਦਾ ਨੀ ਹੈਗਾ, ਹਰ ਚੀਜ਼ ਸਮੇਂ ਦੇ ਨਾਲ ਹੋਣੀ ਚਾਹੀਦੀ
ਹਾਂ ਸਮੇਂ, ਤੁਸੀਂ ਇਹ ਦੇਖੋ ਸੂਰਜ ਐ ਹੋਰ ਤਾਂ ਨਈ ਕੁਦਰਤ ਦੀਆਂ ਚੀਜ਼ਾਂ ਜਿਹੜੀਆਂ ਹਨਾ, ਉਹ ਵੀ ਸਮੇਂ ਤੇ ਸੂਰਜ ਦਾ ਵੀ ਟਾਈਮ ਸੈੱਟ ਐ, ਵੀ ਉਹਨੇ ਕਦੋਂ ਹਾਂ, ਵੀ ਉਹਹਨੇ ਕਿੰਨੇ ਵਜੇ ਨਿਕਲਣਾ, ਤੇ ਕਿੰਨੇ ਵਜੇ ਛਿਪਣਾ ਉਹਨੇ
ਹਾਜੀ
ਉਹ-ਉਹ ਚਾਹੇ ਬੱਦਲ ਆਈ ਜਾਣ, ਚਾਹੇ ਕੁਛ ਉਹਨੇ ਆਪਦੇ ਟਾਈਮ ਤੇ ਨਿਕਲ ਆਣਾ ਵੀ, ਸੂਰਜ ਦਾ ਤੁਸੀਂ ਆਪਣੇ ਨੈੱਟ ਤੇ ਵੀ ਦੇਖੋਗੇ ਨਾ ਸੂਰਜ ਨੇ ਕਿੰਨੇ ਵਜੇ ਨਿਕਲਣਾ ਆਪਾਂ ਏਹੀ ਕਹਾਗੇ ਕਿੰਨੇ ਵਜੇ ਛਿਪਣਾ ਉਹ ਵੀ ਟਾਈਮ ਤੇ ਨਿਰਧਾਰਤ ਐ। ਕੋਈ ਆਪਣੇ ਦਿ ਦਿਨ ਤਿਉਹਾਰ ਐ ਆਪਣੇ ਦੇਖਲਾ ਵੀ ਉਹ ਤਰੀਕਾ ਰੱਖ ਕਿ ਵੀ, ਇੰਨੇ ਵਜੇ ਅੱਜ ਕੱਲ੍ਹ ਤਾਂ ਪੰਡਿਤ ਵੀ ਦੱਸਣ ਲੱਗ ਗਏ ਵੀ ਇੰਨੇ ਸਮੇਂ ਤੇ ਸ਼ੁੱਭ ਮਹੂਰਤ ਐ ਆਪਾਂ ਵਿਆਹ ਸ਼ਾਦੀਆਂ ਵੀ ਕਰਦੇ ਆ ਇੰਨੇ ਸਮੇਂ ਤੇ ਸ਼ੁੱਧ ਮਹੂਰਤ ਐ, ਹਾਂ ਸ਼ੁਭ ਮਹੂਰਤ ਨਈ ਹੈਗਾ, ਨਈ ਕਰਨਾ ਉਹ ਟਾਈਮ ਦੇਖ ਕੇ ਦੇਖ ਕੇ ਕਰਦੇ ਆ ਨਾ, ਵੀ ਇਸ ਟਾਈਮ ਤੇ ਆਹ-ਆਹ ਲੱਛਣ ਲੱਗ ਰਹੇ ਨੇ, ਆਹ ਗ੍ਰਹਿਣ ਲੱਗ ਰਹੇ ਆ
ਬਸ ਓਹੀ ਗੱਲ ਏ ਜੀ।
ਹਾਂ, ਵੀ ਇਹ ਕਹ ਕੰਮ ਦਾ ਟਾਈਮ ਦਾ ਤਾਂ ਬਹੁਤ ਜ਼ਿਆਦਾ ਜ਼ਰੂਰੀ ਐ।
ਹਰ ਚੀ ਚੀਜ਼ ਦੀ ਟਾਈਮ ਦੇ ਨਾਲ ਈ ਕਤਰ ਹੁੰਦੀ ਜੇ, ਬੰਦਾ ਟਾਈਮ ਨਾਲ ਨਈ ਕਰੇਗਾ, ਤੇ ਓਹਦੀ ਕਦਰ ਵੀ ਨਈ ਹੁੰਦੀ
ਉਹ ਤਾਂ ਵੀ ਹਾਂ, ਹਾਂ, ਹਾਂ ਬਿਲਕੁਲ ਸਹੀ ਐ, ਸਹੀ ਐ, ਬਿਲਕੁਲ ਸਹੀ ਹੋਰ ਬਾਕੀ ਤਾਂ ਜੇ ਕਹਿੰਦੇ ਵੀ ਨਈ, ਤਾਂ ਮੁੜਕੇ ਆਪਾਂ ਸਮੇਂ ਦੀ ਨਈ ਕਦਰ ਕਰਾਂਗੇ ਤਾਂ ਫੇਰ ਤਾਂ ਰਜੇ ਨੁਕਸਾਨ ਹੀ ਨੁਕਸਾਨ ਐ। ਉਹ ਤਾਂ ਹਾਂ, ਉਹ ਨੁਕਸਾਨ ਈ ਨੁਕਸਾਨ ਐ। ਆਪਾਂ ਕੋਈ ਵੀ ਕੰਮ ਕਰਨਾ, ਸਵੇਰੇ ਆਪਾਂ ਜੇ ਕਹਿੰਣਾ ਜੇ ਆਪਾਂ ਐਕਸਰਸਾਈਜ਼ ਤੋਂ ਲੈ ਕੇ ਹਾ-ਹਾ ਖਾਣ ਤੱਕ ਦਾ, ਆਪਾਂ ਇਹ ਵੀ ਦੇਖਨਾ ਹੁਣ ਤਾਂ, ਇਹ ਵੀ ਕਹਿੰਦੇ ਆ ਵੀ ਜੇ ਖਾਣਾ ਖਾਣਾ ਨਾ ਤੁਸੀਂ ਇੰਨੀ ਵਾਰੀ ਇੰਨੀ ਵਾਰੀ ਟਾਈਮ ਦੇਖ ਕੇ ਚਬਾਓ, ਤੁਸੀਂ ਲਗਾਤਾਰ ਦੋ ਮਿੰਟ ਚ ਪਾਓ, ਤਿੰਨ ਮਿੰਟ ਚ ਪਾਓ ਹਾਂ, ਆਪਾਂ ਹਰ ਚੀਜ਼ ਨੂੰ ਨਾ ਸਮੇਂ ਵੱਲ ਹੀ ਦੇਖਦੇ ਰਹਿੰਨੇ ਆ ਵੀ ਜੇ ਸਮਾਂ ਸਹੀ ਐ। ਹੂੰ, ਸਮੇਂ ਦੀ ਇੱਕ ਅਲੱਗ ਹੀ ਮਹੱਤਤਾ ਹੈਗੀ।
ਉਹ ਤੇ ਹੈ ਈ ਐ ਜੀ।
ਹਾਂ ਸਮੇਂ ਤੇ ਖਾਣਾ, ਸਮੇਂ ਤੇ ਪੀਣਾ ਇਹੀ ਆਪਾਂ ਹੁਣ ਕਹਿ ਦੇਣੇ ਨੇ, ਵੀ ਅੱਜ ਕੱਲ੍ਹ ਖਾਣਾ ਸੱਤ ਵਜੇ ਤੋਂ ਪਹਿਲਾਂ, ਸੂਰਜ ਛਿਪਣ ਤੋਂ ਪਹਿਲਾਂ-ਪਹਿਲਾਂ ਖਾ ਲੋ ਹਨਾ ਉਹ ਕਿਉਂ ਕਹਿੰਦੇ ਨੇ, ਕਿਉਂਕਿ ਸਾਡਾ ਸਰੀਰ ਸਵਸਥ ਰਹਿੰਦਾ, ਅਸੀਂ ਸਾਨੂੰ ਹਾਂ, ਹਾਂ, ਬਿਸ ਵੀ ਸਮੇਂ ਦੀ ਇੰਨੀ ਕੀਮਤ ਐ ਉਹ ਕਹਿੰਦੇ ਸਮਾਂ ਗਿਆ ਸਮਾਂ, ਕਹਿੰਦੇ ਨੇ ਗਿਆ ਸਮਾਂ ਇੱਕ ਵਾਰੀ ਹੱਥ ਨੀ ਆਦਾ, ਤੁਹਾਡੇ ਕੋਲ ਇੱਕ ਵਾਰੀ ਚਲਾ ਜਾਵੇ ਨਾ ਸਮਾਂ, ਉਹ-ਉਹ ਹੱਥ ਨੀ ਆਦਾ ਫੇਰ ਕਹਿੰਦੇ ਤੁਹਾਡਾ ਉਹ ਟਾਈਮ ਨਿਕਲ ਜਾਂਦਾ ਤਾਂਹੀ ਕਹਿੰਦੇ ਸਮੇ ਸਿਰ ਤੇ ਕਹਿੰਦੇ ਨੇ ਅਹ, ਸਿਆਣੇ ਕਹਿੰਦੇ ਹੁੰਦੇ ਆ। ਵੀ ਵੇਲੇ ਦਾ ਕੰਮ 'ਤੇ ਇੱਕ ਵੇਲੇ ਦੀਆਂ ਟੱਕਰਾਂ। ਵੀ ਜੇ ਵੇ ਜੇ ਵੇਲੇ ਸਿਰ ਕਰ ਲੋਗੇ ਕੰਮ ਤਾਂ ਚੰਗੇ ਰਹੋਗੇ ਚੱਕ ਵੇਲੇ ਜੇ ਕਰੋਗੇ ਤਾਂ ਫਿਰ ਤਰ ਫੇਰ ਓ ਟੱਕਰਾਂ ਈ ਟੱਕਰਾਂ ਅੱਗੇ ਨਾਲੇ ਟਾਈਮ ਨੀ ਹੁੰਦੇ ਸੀ। ਪਰ ਲੋਕੀ ਫੇਰ ਵੀ ਟਾਈਮ ਦੇ ਹਿਸਾਬ ਨਾਲ ਸੂਰਜ ਛਿਪਣ ਤੋਂ ਲੈ ਕੇ ਓ ਟਾਈਮ ਦਾ ਹਿਸਾਬ ਉੱਥੋਂ ਲਾਂਦੇ ਸੀ ਵੀ ਸੂਰਜ ਐਥੇ ਕ ਛਿਪ ਗਿਆ ਐਦਾ ਪਰਛਾਵਾਂ ਏਥੇ ਆ ਗਿਆ ਪਹਿਲੇ ਸਮਾਂ ਵੀ 'ਚ ਅ ਕੇੜਾ ਘੜੀਆਂ ਹੁੰਦੀਆਂ ਸੀ, ਘੜੀਆਂ ਨੀ ਨਾ ਹੁੰਦੀਆਂ ਸੀਗੀਆਂ, ਹਾਂ। ਹੂੰ ਨਈ ਅੱਗੇ, ਅੱਗੇ ਘੜੀਆਂ ਵੇਖ ਕੇ ਸਮਾਂ ਨੀ ਸੀ ਹੁੰਦਾ 'ਤੇ ਅੱ ਅ ਅੱਗੇ ਸੀਗਾ ਸਮਾਂ ਸਿਰਫ਼ ਆਹ ਵੀ ਪਰਛਾਵੇਂ ਦੇਖ ਕੇ। ਵੀ ਪਰਛਾਵਾਂ ਦੇਖ ਲਿਆ ਸੂਰਜ ਐਥੇ ਟਲ ਗਿਆ, ਚਾਰ ਵੱਜ ਗੇ ਹੋਣਗੇ ਸੂਰਜ ਇ 'ਤੇ ਹਾਂ ਸੂਰਜ ਐਨਾ ਚੜ ਗਿਆ, ਦਿਨ ਐਨਾ ਚੜ ਗਿਆ ਐਨਾ ਓ, ਓ ਉਸੇ ਹਿਸਾਬ ਨਾਲ ਆਪਣੇ ਸਮੇਂ ਦੇ ਨਾ ਕੰਮ ਦੀ ਰੂਟੀਨ ਬਣਾ ਲੈਂ ਦੇ ਸੀ ਵੀ ਹਾਂ ਵੀ ਅਸੀਂ, ਏ ਕੰਮ ਟਾਈਮ ਸਿਰ ਕਰਨਾ।
ਓ ਤੋਂ ਸਈ ਗੱਲ।
ਹਾਂ, ਵੱਡੇ ਆਦਮੀ ਬੋਤ ਜੇੜੇ ਪਹਿਲੇ ਆਦਮੀ ਸੀ ਨਾ ਓ ਬੋਤ ਕਦਰ ਕਰਦੇ ਸੀ ਸਮੇਂ ਦੀ। ਅੱਜ-ਕੱਲ ਦੇ ਬੱਚੇ ਨੀ ਕਰਦੇ ਅੱਜ-ਕੱਲ ਦੇ ਬੱਚੇ ਬਸ ਹਾਂ ਓ ਕ ਹਾਂ ਓ-ਓ ਸਮੇਂ ਦੀ ਕਦਰ ਨੀ ਕਰਦੇ ਜੀ, ਉਨਾਂ ਨੇ ਖਾਣਾ ਵੀ ਖਾਣਾ ਅੱਗੇ ਸ ਸੂਰਤ ਛਿਪਣ ਤੋਂ ਪਹਿਲਾਂ ਖਾ ਲੈਂਦੇ ਆ ਹੁਣ ਤਾਂ ਲੋਕੀ ਫੇਰ ਕਈ-ਕਈ ਕਰਨ ਲਾ ਗੇ ਐ, ਪਰ ਅੱਜ-ਕਲ ਦੇ ਬੱਚੇ ਬਾਰ ਰੈ ਕੇ ਰਾ ਤ ਨੂੰ ਗਿਆਰਾਂ-ਬਾਰਾਂ ਵਜੇ ਵੀ ਖਾ ਰੇਅ ਐ, ਇੱਕ ਵਜੇ ਵੀ ਖਾ ਰੇਅ ਸਮੇਂ ਦਾ ਪ, ਹਾਂ।
ਡਿਨਰ ਕਰਨ ਦਾ ਟਾਈਮ ਹੁੰਦਾ ਬੱਚੇ ਨਾਸ਼ਤਾ ਕਰਦੇ ਹੁੰਦੇ ਨੇ।
ਹਾਂ ਸਈ ਓ ਸਾਰਾ ਸਮੇਂ ਓ ਸਮੇਂ ਦਾ ਸ ਮਤਲਬ ਸਮਝਦੇ ਨੀ ਨਾ ਵੀ ਸਮਾਂ ਕਿੰਨਾ ਜ਼ਰੂਰੀ ਹੈਗਾ ਸਾਡੇ ਲਈ। ਹਾਂ, ਪ ਪਰ ਹਾਂ ਗੱਲ ਐ ਵੀ ਗੱਲ ਜਸ ਗੱਲ ਐ ਵੀ ਆਪਣੇ ਪੇਂਟ ਨੂੰ, ਢਿੱਡ ਦੀਆਂ ਨੂੰ ਵੀ ਘੜੀਆਂ ਦਾ ਪਤਾ ਲੱਗ ਜਾਂਦਾ ਵੀ ਐਸ ਵੇਲੇ ਨੂੰ ਰੋਟੀ ਚਾਈਦੀ ਐ, ਐਸ ਵੇਲੇ ਨੂੰ ਓ ਚਾਈਦਾ ਉਦੇ ਵਿੱਚ ਵੀ ਘੜੀਆਂ ਲੱਗੀਆਂ ਹੋਈਆਂ।
ਉਹੀ ਗੱਲ ਏ ਵੀ
'ਤੇ ਜੇ ਤੁਸੀਂ ਆਪਣਾ ਸਰੀਰ ਨੂੰ ਤੰਦਰੁਸਤ ਰੱਖਣੈ 'ਤੇ ਉਸ ਘੜੀ ਨੂੰ ਟਾਈਮ 'ਤੇ ਚਲਾਣਾ ਪਊਗਾ। ਠੀਕ ਐ ਹਾਂ ਫੇਰ ਉਦੇ ਲਈ ਆਪਾਂ ਨੂੰ ਸਮੇਂ ਦਾ ਧਿਆਨ ਰੱਖਣਾ ਪੈਣਾ।
ਹਾਂਜੀ।
'ਤੇ ਜੇ ਆਪਾਂ ਟਾਈਮ ਮੈਨੇਜ ਕਰ ਲਾਂਗੇ ਤਾਂ ਆਪਣੀ ਸੇਅਤ ਵੱਲੋਂ ਵੀ ਆਪਾਂ ਸੌਖੇ ਰਵਾਂਗੇ, ਕੰਮ ਵੀ ਜਲਦੀ ਕਰਾਂਗੇ ਆਪਾਂ ਆਪਾਂ ਜਾਗਰੂਕ ਵੀ ਜਲਦੀ ਹੋਵਾਂ ਕਾਮ ਏ। ਹਾਂ ਸ ਜੇੜਾ ਸਮੇਂ ਦੇ ਵਿੱਚ ਕੰਮ ਕਰ ਲਿਆ ਓ-ਓ ਅੱਗੇ-ਅੱਗੇ ਵੱਧਦਾ ਵੀ ਜਾਊਗਾ।
ਉਹੀ ਏ ਵੀ ਜੇੜਾ ਆਲਸੀ ਪੈਗੀ ਬੈਠ ਕੇ ਆਰਾਮ ਨਾਲ ਬੈਠਾ ਰੈਂਦਾ ਐ ਓ ਕਾਮਯਾਬ ਨੀ ਹੁੰਦਾ ਵੀ।
ਹਾਂ ਓ ਉੱਥੇ ਈ ਬੈਠਾ ਰੈ ਜਾਂਦਾ ਨਾ ਕਿਉਂਕਿ ਓ ਸਮੇਂ ਦੀ ਕਦਰ ਨੀ ਕ ਕਦਰ ਨੀ ਕਰਦਾ ਗੱਲ ਤਾਂ ਏ ਆ ਸਾ। ਵਿਸ ਹਾਂ ਸਮੇਂ ਦੀ ਕਦਰ ਕਰੋਗੇ ਤਾਂ ਆਪਣੀ ਜ਼ਿੰਦਗੀ ਦੇ ਤੁਸੀਂ ਲੁਤਫ ਉਠਾ ਲੋਗੇ ਹੂੰ ਜੇ ਤੁਸੀਂ ਜੇ ਤੁਸੀਂ ਜ਼ਿੰਦਗੀ ਦੇ ਮਜ਼ੇ ਲੈਣੇ ਐ ਤਾਂ ਕੈਂਦੇ ਐ ਵੀ ਸਿਆਣੇ ਬੰਦੇ ਐਵੇਂ ਨੀ ਕੈਂਦੇ ਹੁੰਦੇ ਕੇ ਕੈਂਦੇ ਜ਼ਿੰਦਗੀ ਦੇ ਮਜ਼ੇ ਲੈਣੇ ਆ ਤਾਂ ਸਮੇਂ ਦੀ ਕਦਰ ਕਰਨੀ ਸਿੱਖੋ, ਜਿਨੇ ਸਮੇਂ ਹਾਂ ਜਿਨੇ ਸਮੇਂ ਦੀ ਕਦਰ ਕਰ ਲੀ, ਓ ਆਨੰਦ ਨਾਲ ਆਪਣੀ ਜ਼ਿੰਦਗੀ ਨੂੰ ਅੱਗੇ ਵਧਾ ਕੇ ਲੈ ਜਾਂਦੈ, ‌ ਹਾਂ ਉਨਾਂ ਈ ਸੌ ਉਨਾਂ ਈ ਹਾਂ ਉਨਾਂ ਈ, ਉਨਾਂ ਈ ਸੌਖਾ ਰੈਂਦੇ, ਉਦਾ ਉਦੀ ਦਿਲ ਓਹਦੀ ਦਿਨ ਚਰੇਆ ਵੀ ਵਧੀਆ ਨਿਕਲਦੀ ਏ।
ਪਤਾ ਕੀ ਜਿਵੇਂ ਸਮੇਂ ਦੀ ਕਦਰ ਨੀ ਕਰਦੇ ਓ ਟੈਮ ਦੇ ਓਨਾਨੂੰ ਮਜਾ ਆਂਦਾ ਜਦੋਂ ਥੋੜ੍ਹੀ ਅੱਗੇ ਪਹੁੰਚਦੇਨ ਫੇਰ ਓਹਨਾਂ ਨੂੰ ਪਤਾ ਲੱਗਦਾ ਅਸੀ ਬੜਾ
ਵੀ ਹਾਂ, ਵੀ ਤੋ ਤਾਂਹੀ ਤਾਂ ਪਛਤਾਉਂਦੇ ਐ। ਫੇਰ ਕੈਂਦੇ ਹੁਣ ਪਛਤਾਏ ਕੀ ਹੋਇਆ, ਜਾ ਚਿੜੀਆ ਚੁਗ ਗੀ ਖੇਤ, ਕੈਂਦੇ-ਕੈਂਦੇ ਹਾਂ। ਵੀ ਜਦੋਂ ਤੁਰਸੀ ਸਮਾਂ ਲੰਘਾ ਈ ਲੇਆ, ਤੇ ਫੇਰ ਓ ਔਦੇ ਨਾਲ ਤਾਂ ਹਾਂ, ਚਲੋ
ਚਲੋ ਠੀਕ ਏ, ਜੀ।
ਕੈ ਜੀ ਠੀਕ ਏ ਜੀ, ਮੈਨੂੰ ਤੁਆਡੇ ਨਾਲ ਗੱਲ ਕਰਕੇ ਬੋਤ ਵਧੀਆ ਲੱਗੇਆ, ਠੀਕ ਏ ਜੀ। ਕੇ ਜੀ, ਔਕੇ ਜੀ।